ਸਤਿ ਸ਼੍ਰੀ ਅਕਾਲ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
ਹਾਂਜੀ। ਵਧੀਆ ਜੀ, ਤੁਸੀਂ ਸੁਣਾਓ ਠੀਕ ਹੋ।
ਠੀਕ ਤੇ ਨੀ ਹੈਗੀਆਂ। ਤਾਂ ਹੀ ਤੁਹਾਨੂੰ ਮੈਂ ਫੋਨ ਕੀਤਾ ਵੇ, ਮੈਂ ਤੇ ਬੜੀ ਪਰੇ- ਬੱਸ ਇਹ ਤਾਂ ਦੱਸਣੀ ਆ ਪੂਰੀ ਕਹਾਣੀ। ਤੁਹਾਨੂੰ ਤਾਂ ਦੱਸਣੀ ਆ ਗਈ ਸਾਂ। ਕਿੱਧਰੇ ਅ ਬਾਹਰ ਸਾਡੀ ਭੂਆ ਜੀ ਐਕਸਪਾਇਰ ਹੋ ਗਏ ਸੀ। ਤੇ ਗਏ ਸਾਂ। ਉਹਨਾਂ ਦੀ ਕਿਰਿਆ ਤੇ ਗਏ ਸਾਂ। ਤੇ ਕਾਰ ਉੱਧਰ ਜਾਣੀ ਨੀ ਸੀਨੀ ਤੇ ਮੈਂ ਇਹਨਾਂ ਨੇ ਫੇਰ, ਟ੍ਰੇਨ ਦੀਆਂ ਸੀਟਾਂ ਕਰਾ ਲਈਆਂ। ਬਿਲਕੁਲ, ਚਲੋ ਟ੍ਰੇਨ ਤੇ ਚਲੇ ਜਾਂਦੇ ਆ। ਅੱਗੋ ਸਾਨੂੰ ਮੈਟਰੋ-ਮੂਟਰੋ ਮਿਲ ਜਾਏਗੀ। ਉਹਨਾਂ ਦੇ ਘਰ ਤੱਕ ਜਾਣਦੀ, ਤੇ ਚਲੇ ਤੇ ਭੈਣ ਮੇਰੀ ਭੈਣ ਵੀ ਚਲੇ ਗਏ ਨਾਲ ਅਸੀਂ ਤਿੰਨ ਜਾਣੇ ਹੀ ਸਾਂ। ਤੇ ਮੈਂ ਕਿਹਾ ਕੋਈ ਨੀ ਚੱਲ ਅੱਗੇ ਵੀ ਜਾਈ ਤਾਵੇ ਤੇ ਇਸ ਵਾਰੀ ਤੇ ਮੈਨੂੰ ਵੱਖਤ ਹੀ ਪੈ ਗਿਆ, ਤੇ ਗਏ ਹਾਂ ਅਸੀਂ ਬੱਸ ਲੱਤਾਂ 'ਚ ਐਵੇਂ ਗਿਲਟ ਪੈ ਗਏ ਨੇ ਭੈਣ ਜੀ ਮੈਂ ਕੀ ਦੱਸਾਂ ਮੇਰੇ ਓ ਤੇ ਪੈਰ ਥੱਲੇ ਨੀ ਰੱਖਿਆ ਜਾਂਦਾ ਪਿਆਮੈਂ ਤੇ ਬੜੀ ਪਰੇਸ਼ਾਨ ਅ ਇੰਨਾ ਦੁੱਖਦੀਆਂ ਪਈਆਂ ਨੇ ਲੱਤਾ ਬੜਾ ਹੀ ਪਰੇਸ਼ਾਨ ਆ।
ਜਿਹੜ ਤੁਸੀਂ ਉਹ ਗਰਮ ਤੇਲ ਦੀ ਗਰਮ ਤੇਲ ਦੀ ਮਾਲਿਸ਼ ਕਰਵਾਉਣੀ ਸੀ ਜਰਾ ਲੱਤਾਂ ਦੀ ਠੀਕ ਹੋ ਜਾਂਣ ਗਿਆ।
ਅਰੇ ਕਰਾਈਆਂ ਮੈਂ ਹਾਂ ਅੱਛਾ ਆ ਉਹੀ ਕੈਂਦੇ ਮਾਲਸ਼ ਨੇ-ਮਾਲਸ਼ ਨਾ ਸਹੀ ਤਰ੍ਹਾਂ ਮੈਂ ਕਈ ਐ। ਫਿਰ ਰਾਤੀ ਮੈਂ ਇਹਨਾਂ ਨੂੰ ਕਿਆ ਮੈਂ ਕਿਆ ਮੈਂ ਕੱਲ ਤੇ ਸਾਰਾ ਦਿਨ ਪਈ ਰਹੀ ਹਾਂ ਮ ਮੇ ਕੋ ਉੱਠਿਆ ਨੀ ਗਿਆ। ਤੇ ਫਿਰ ਮੈਂ ਹਾਰ ਕੇ ਕਿਆ ਐਵੇਂ ਵੀ ਗੁਜ਼ਾਰਾ ਨੀ ਹੈ ਦੇਖੋ ਅਸੀਂ ਤੇ ਲੰਮੇ ਪੈ ਪੈ ਕੇ ਸਾਡਾ ਤਾਂ ਗੁਜ਼ਾਰਾ ਨਹੀ ਹੈ ਘਰ 'ਚ ਕੰਮ ਸਾਰੇ ਪਏ ਨੇ ਤੇ ਤੇ ਰਾਤੀ ਸ ਵੇੇ ਇਹਨਾਂ ਨੂੰ ਕਿਆ ਮਲਵਾਇਆ ਤੇ ਇਹਨਾਂ ਕੋਲ ਮਲਵਾਇਆ ਤੇ ਇਹਨਾਂ ਨੂੰ ਮੱਲਣੀਆਂ ਹੀ ਨਹੀ ਆਂਦੀਆਂ ਸਹੀ ਤਰ੍ਹਾਂ ਇਹਨਾਂ ਨੂੰ ਸ ਪੈਲਾਂ ਤੇ ਮੈੇ ਇਹਨਾਂ ਨੂੰ ਸਿਖਾਇਆ ਮੈਂ ਕਿਆ ਪੈਲਾਂ ਮੈਂ ਤੁਹਾਨੂੰ ਖਾਣੀ ਹਾਂ ਕਿ ਕਿਵੇਂ ਮਲਣੀਆਂ ਨੇ ਇਹਨਾਂ ਦੀ ਲੱਤ ਲੈ ਕੇ ਤੇ ਮੈਂ ਇਹਨਾਂ ਨੂੰ ਦੱਸਿਆ। ਮੈਂ ਕਿਆ ਐਵੇਂ ਮਲੋ ਤੇ ਆ ਤੇ ਆਪਣੇ ਮਜ਼ੇ 'ਚ ਆ ਗਏ। ਕੈਂਦੇ ਅੱਛਾ ਮੇਰੀ ਪੀੜ ਹੁੰਦੀਆ ਮੈਨੇ ਮੇਰੀਆ ਹੀ ਮੱਲਦੇ ਤੂੰ ਦੱਸੋ ਇਹ ਤੇ ਹਾਲ ਜੇ ਤੇ ਮੈਂ ਕਿਹਾ ਤੇ ਪੈਲੇ ਤੇ ਮੇਰੀਆਂ ਹੁੰਦੀਆਂ ਮੈਂ ਨੇ ਕੰਮ ਸਾਰੇ ਮੈਂ ਕਰਨੇ ਨੇ ਤੁਰਿਆ ਮੇਰੇ ਕੋਲ ਨੀ ਜਾਂਦਾ ਪਿਆ ਤੁਸੀਂ ਆਪ ਆਪਣੀਆਂ ਤੁਸੀਂ ਨ ਅ ਮਜ਼ੇ ਲੈਣ ਲੱਗ ਗਏ ਓ ਮੈਂ ਕਿਹਾ ਪੈਲੇ ਮੇਰੀਆਂ ਮਲੋ ਤੁਸੀ ਫੇਰ ਮੈਂ ਤੁਡੀਆਂ ਵੇਖਾਂਗੀ ਜੇ ਮੇ ਕੋ ਹਿੰਮਤ ਹੋਏਗੀ। ਇਹਨਾਂ-ਇਹਨਾਂ ਨੇ ਤੇ ਮੈਨੂੰ ਤੇ ਸਮਝ ਨੀ ਆਈ ਇਹ ਨੇ ਜਿਵੇਂ ਮਲੀਆਂ ਮੈਨੂੰ ਨੀ ਫਰਕ ਪਿਆ ਜਰਾ ਵੀ ਫਿਰ ਮੈਂ ਹਾਂ ਬੜੀ ਪਰੇਸ਼ਾਨ ਚਲੇ ਗਏ ਨਾ ਹਾਂ।
ਚੰਗੀ ਤਰ੍ਹਾਂ ਮਲਵਾ ਲੈਣਾ ਕਿ ਅਸੀਂ ਬੱਚੇ ਕੋਲੋਂ ਮਲਵਾ ਲੈਣਾ ਸਹੀ ਤਰੀਕੇ ਨਾਲ
ਹਾਂ ਬੱਸ ਫੇਰ ਮੁੰਡੇ ਨੂੰ ਵੀ ਕਿਆ ਉਹਨੇ ਮਲੀਆਂ ਤੇ ਅੱਜ ਮੈਂ ਥੋੜਾ ਬਹੁਤਾ ਕਰਨੀ ਵੀ ਆ। ਥੋੜਾ ਜਿਹਾ ਚੱਲਦੀ ਪਈ ਆਂ ਤੇ ਮੈਂ ਕਿਹਾ ਚੱਲ ਬੈਠ ਬੈਠੀਆਂ ਤੇ ਚੱਲ ਮੈਂ ਭੈਣ ਜੀ ਨੂੰ ਵੀ ਪੁੱਛਾਂ ਕੁਛ ਹੋਰ ਵੀ ਇਹਦਾ ਹੋ ਸਕਦਾ ਇਲਾਜ ਜਾਂ ਮੱਲਣ ਨਾਲ ਹੀ ਠੀਕ ਹੋਣਗੀਆਂ ਬੱਸ
ਹਾਂ ਗਿਲਟਾ ਦਾ ਤੇ ਆ ਹੀ ਇਲਾਜ ਹੀ ਏ ਤੇਲ ਨਾਲ ਹੀ ਕਰਨਾ ਪੈਂਦਾ ਏ। ਤੇਲ ਨਾਲ ਹੀ ਗਰਮ ਕੋਸਾ ਕਰਲੋ ਨਾ ਸਰੋਂ ਦਾ ਤੇਲ ਕੋਸਾ ਕਰਕੇ ਤੇ ਫਿਰ ਉਹੀ ਬੱਸ ਗਿਲਟ ਜਿੱਥੇ ਹੈ ਨਾ ਓ ਦਬਾ ਕੇ ਉੱਥੇ ਈ ਮੱਲਣਾ ਉਹ ਗਿਲਟ ਫਿਰ ਆ ਟੁੱਟਦੇ ਆ ਨਾ ਫੇਰ ਗਿਲਟ ਉਸ ਤਰਾਂ ਫੇਰ ਘੱਟ ਹੋ ਜਾਂਦੇ।
ਫਿਰ ਮੈਨੂੰ ਤਾਂ ਲੱਗਦਾ ਜਿਵੇਂ ਨਾ ਦੋ- ਤਿੰਨ ਦਿਨ ਹੋਰ ਮੈਨੂੰ ਕਰਾਣੀ ਪਏਗੀ ਤਾਂ ਹੀ ਮੇਰੀ ਠੀਕ ਹੋਏਗੀ।
ਹਾਂ-ਹਾਂ ਤੁਸੀਂ ਦੋ ਤਿੰਨ ਦਿਨ ਕਰਵਾਓ ਨਾ ਚੰਗੀ ਤਰ੍ਹਾਂ ਸਹੀ ਹੋ ਜਾਏਗਾ ਤੁਹਾਡੇ
ਹਾਂ ਅਸੀਂ ਉੱਥੇ ਗਏ ਨਾ ਉਂਜ ਕੋਈ ਦਿੱਕਤ ਨੀ ਸੀ। ਭੈਣ ਜੀ ਸਾਰੀ ਸੀਟਾਂ ਬੁੱਕ ਸੀ ਮੈਂ ਕਿਆ ਪਰੇਸ਼ਾਨੀ ਥੋੜ੍ਹੀ ਆਉਣੀ ਹੈ ਉਹ ਬੱਸ ਨਾ ਮੈਟਰੋ 'ਚ ਗਏ ਨਾ ਹਾਂਜੀ-ਹਾਂਜੀ।
ਜੀ ਉਹ ਫਿਰ ਮੈਟਰੋ ਸਟੇਸ਼ਨ ਤੇ ਜਾਣਾ ਪੌੜੀਆਂ ਵੀ ਚੜ੍ਹਨੀਆਂ ਪੈ ਜਾਂਦੀਆਂ ਕਿਸੀ ਵੇਲੇ ਕਿਸੇ ਵੇਲੇ ਲਿਫਟ ਨਈ ਕੰਮ ਕਰਦੀ ਕਿਸੇ ਵੇਲੇ ਲਿਫਟ 'ਚ ਭਰੀ ਹੁੰਦੀ ਹੈ ਨਈ ਜੇ ਜਲਦੀ ਹੋਏ ਤੇ ਦੇਖੋ ਭੱਜ ਦੌੜ ਤੇ ਹੋ ਹੀ ਜਾਂਦੀ ਹੈ ਜੇਚ-
ਕੋਈ ਨਾ ਰੂਟੀਨ ਤੋਂ ਹੱਟ ਕੇ ਜਦੋਂ ਜਦੋਂ ਰੂਟੀਨ ਤੋਂ ਹੱਟ ਕੇ ਕੋਈ ਕੰਮ ਹੁੰਦਾ ਨਾ ਤੇ ਫਿਰ ਐਵੇਂ ਹੋ ਜਾਂਦਾ ਮੈਨੂੰ ਵੈਸੇ ਪੈਲੇ ਕਦ ਦੀ ਨੀ ਐਵੇਂ ਹੋਇਆ ਮੈਨੂੰ ਤੇ ਐਵੇਂ ਲੱਗਦਾ ਪਿਆ ਸੀ ਜਿਵੇਂ ਮੈਂ ਮਾਤਾ ਦੀ ਚੜ੍ਹਾਈ ਕਰਕੇ ਆਈ ਆਂ। ਮੈਨੂੰ ਐਵੇਂ ਗਿਲਟ ਪੈ ਗਏ ਸੀ ਹਾਂ ਇਹ ਹਾਲ ਹੋ ਗਿਆ ਸੀ ਮੇਰਾ ਤੇ
ਤੁਸੀਂ ਥੋੜਾ ਨਾ ਆਪਣਾ ਮਤਲਬ ਹੈਲਥ ਦਾ ਵੀ ਧਿਆਨ ਰੱਖੋ ਨਾ ਤੁਸੀਂ ਥੋੜੀ ਸੈਰ ਸੁਰ ਕਰਿਆ ਕਰੋ। ਥੋੜਾ ਸਰੀਰ ਹੀ ਲਾਓ। ਚਲੋ ਕੰਮ ਤਾਂ ਠੀਕ ਹੈ, ਘਰ ਦਾ ਕੰਮ ਅਸੀਂ ਅਸੀਂ ਪਤਾ ਕੀ ਸੋਚ। ਸੋਚਦੇ ਹਾਂ, ਅਸੀਂ ਘਰ ਦਾ ਕੰਮ ਕਰ ਰਹੇ ਹਾਂ ਨਾ ਅਸੀਂ ਫਿੱਟ ਹੈਗੇ ਹਾਂ। ਅਸੀਂ ਘਰ ਦਾ ਕੰਮ ਕਰ ਰਹੇ ਹਾਂ। ਸਾਰੇ ਲੇਕਿਨ ਜਬ ਤੱਕ ਅਸੀਂ ਐਕਸਰਸਾਈਜ਼ ਨੀ ਕਰਾਂਗੇ ਨਾ। ਲੱਤਾਂ ਦੀ ਬਵਾਂ ਦੀ ਤਬ ਤੱਕ ਨਹੀਂ ਅਹ। ਉਹ ਚੀਜ਼ ਨਹੀ ਆਦੀ ਹੈਗੀ। ਘਰ ਦਾ ਕੰਮ ਤੇ ਘਰ ਦਾ ਕੰਮ ਤੇ ਅਲੱਗ ਚੀਜ਼ ਹੋ ਜਾਂਦੀ ਹੈ।
ਹਾਂਜੀ ਬੜੀ ਕੋਸ਼ਿਸ਼ ਕਰਨੀ ਆ, ਮੈਂ ਕਿ ਸਵੇਰੇ ਉੱਠ ਕੇ ਚਲ ਸੈਰ ਤੇ ਚੱਲਣਾ ਮੇਰੇ ਕੋਲ। ਮੇਰੇ ਕੋਲ ਨਾ ਸਵੇਰੇ ਵੀ ਨੀ ਜਲਦੀ ਸਵੇਰੇ ਜਲਦੀ ਉੱਠਿਆ ਵੀ ਨੀ ਜਾਂਦਾ। ਨਾ ਮੇਰੇ ਚ ਇੱਕ ਦਿਕਤ ਵੀ ਹੈਗੀ ਆ ਨਾ। ਮੈਨੂੰ ਫਿਰ ਸਵੇਰੇ ਨੂੰ ਹਾਂ।
ਨਹੀਂ ਵੈਸੇ ਕੋਈ ਗੱਲ ਨੀ, ਸ਼ਾਮੀ ਵੀ ਹੋ ਜਾਂਦੀ ਏ ਸ਼ਾਮੀ ਕਰਲੋ ਐਕ ਵੀ ਕਰ ਸਕਦੇ ਹਾਂ ਅਸੀਂ ਸਾਮੀ ਵੋਕ ਵੀ ਕਰ ਸਕਦੇ ਹਾਂ ਸਾ਼ਮੀ। ਨਹੀਂ ਐਸੀ ਗੱਲ ਨਹੀਂ ਹੈ। ਸਵੇਰੇ ਨਹੀਂ ਕਈ ਵਾਰੀ ਨਹੀਂ ਉੱਠ, ਪਾਉਂਦੇ ਕਈ ਲੋਕ ਜਿਵੇਂ। ਰਾਤੀ ਲੇਟ ਸੌਣਾ ਹੁੰਦਾ ਤੇ ਤੇ ਸ਼ਾਮ ਨੂੰ ਵੀ ਹੋ ਸਕਦੀ ਹੁਣ ਯੋਗਾ ਕਲਾਸਿਸ ਹੁੰਦੀਆਂ ਨੇ। ਤੇ ਇਹਨਾਂ ਦਾ ਸ਼ਾਮ ਦਾ ਵੀ ਬੈਚ ਹੁੰਦਾ ਹੈ, ਸਵੇਰ ਦਾ ਵੀ ਬੈਚ ਹੁੰਦਾ ਹੈ। ਯੋਗਾ ਕਲਾਸਿਸ ਤੁਸੀਂ ਕਿਧਰੇ ਵੀ ਦੇਖ ਲਓ।
ਬਸ ਉਹ ਕਾਕਾ ਹੈ ਨਾ। ਸਾਡਾ ਪੋਤਰਾ ਮੇਰਾ ਛੋਟਾ ਹੈ ਨਾ। ਉਹਨੂੰ ਛੱਡ ਕੇ ਵੀ ਨਾ ਕਿਸੇ ਵੇਲੇ ਨਹੀਂ ਜਾਇਆ ਜਾਂਦਾ।
ਹਾਂ ਨਹੀਂ ਉਹ ਤੇ ਨਹੀਂ ਜਾ ਸਕਦੇ ਹੈਗੇ। ਮੈਂ ਜਾਣ ਵਾਸਤੇ ਤੇ ਨਹੀਂ। ਉਹ ਤੇ ਨਹੀਂ ਯੋਗਾ ਕਲਾਸ ਤੇ ਮੁਸ਼ਕਿਲ ਹੋ ਜਾਂਦਾ ਆ ਨਾ ਜਾਣਾ ਚਲੋ ਜਿਵੇਂ ਸਾਡੇ ਵਰਗੇ ਆ। ਤੇ ਬਨਾਇਆ ਕਿ ਚਲੋ ਸੈਰ ਵਾਸਤੇ ਥੋੜਾ ਦਸ ਪੰਦਰਾਂ ਵੀਹ ਮਿੰਟ ਚਲੋ ਨਿਕਾਲ ਲੈਣੀ ਚਾਹੀਦੀ ਹੈ। ਰੋਟੀ ਤੋਂ ਬਾਅਦ ਜਾਂ ਰਾਤੀ।
ਹਾਂ ਬਸ ਇਹੀ ਹੁਣ ਸੋਚ। ਸੋਚ ਰਹੀ ਹਾਂ, ਮੈਂ ਕਿਹਾ ਐਵੇਂ ਮੈਂ ਕਿਹਾ ਕਦੀ ਹੋਇਆ ਨੀ ਮੇਰੇ ਨਾਲ ਤੇ ਮੈਂ ਸੋਚ ਰਹੀ ਹਾਂ। ਮੈਂ ਕਿਹਾ ਸੋਚ ਹੀ ਰਹੀਆਂ ਹੁਣ ਮੈਂ ਵੀ ਹੈ, ਕਿ ਥੋੜਾ ਜਾ ਨਾ ਐਕਸਰਸਾਈਜ਼ ਕਰਾਂ। ਹਾਂਜੀ।
ਚੜ੍ਹਨ ਆ ਨਾ ਸਿੜੀਆਂ ਘਰਾਂ ਚ ਸਾਡੇ ਤੇ ਸਿਸਟਮ ਐਵੇ ਦਾ ਹੈ। ਸਿੜੀ ਚ ਚੜ੍ਹਨੀ ਇਹ ਦਿਨ ਚ ਇੱਕ ਅੱਧੀ ਵਾਰੀ ਚੜ੍ਹ ਗਏ, ਚੜ੍ਹ ਗਏ। ਉਹ ਫਿਰ ਅਚਾਨਕ ਇੰਨੀ ਸੀੜੀਆਂ ਚੜ੍ਹਨੀਆਂ, ਉਤਰਨੀਆਂ, ਚੜ੍ਹਨ ਆ ਸਟੇਸ਼ਨ ਤੇ ਵੀ ਮੈਟਰੋ ਤੇ ਵੀ, ਤੇ ਉਹਦੇ ਕਰਕੇ ਉਹ ਫਿਰ ਸਾਡੀ। ਤਲ ਗਿਆ ਜੰਗ ਅੱ
ਹਾਂ ਬਸ ਇਹੀ ਸਮਝ ਲੋ ਜੀ ਉਹ ਅੱਜ ਅੱਜ ਸਾਬਿ ਧੋ ਹੀ ਕਿਹਾ ਵ ਨਾ ਇਹੀ ਤੇ ਵੇਖ ਰਹੀ ਹ ਨਾ, ਕਿ ਮੈਂ ਇੱਕੋ ਦਮ ਰੂਟੀਨ ਤੋਂ ਹਟ ਕੇ। ਜਿਵੇਂ ਮੈਂ ਤੇ ਮੈਂ ਮੈਂ ਕਿਹਾ ਮੈਂ, ਕਿਹਾ ਮੈਂ ਹੱਦ ਹੀ ਹੋ ਗਈ ਹੈ ਮੈਂ ਤੇ ਮੈਂ ਪੈਰ ਹੀ ਨਾ ਥੱਲੇ ਰੱਖ। ਕਿਆ ਜਾਏ ਪੈਰ ਤੋਂ ਤਾ ਮੇਰੇ ਕੋਲ ਤੁਰਿਆ ਨਾ ਜਾਏ। ਮੈਂ ਕਿਹਾ ਕਿ ਵਕਤ ਪੈ ਗਿਆ ਹੋਏ। ਤੇ ਮੈਂ ਬਸ ਸ ਕੱਲ ਤੇ ਸਾਰਾ ਦਿਨ ਮੈਂ ਵੀ ਪਰੇਸ਼ਾਨ ਰਹੀ ਹਾਂ, ਹਾਂਜੀ।
ਉਤਰਨ ਦੀ ਆਦਤ ਨੀ ਹੈਗੀ ਨਾ ਫੇਰ ਇੱਕਦਮ ਸਰੀਰ ਨੂੰ ਜਿਹੜੀ ਚੀਜ਼ ਅਸੀਂ ਕਰਦੇ ਨੀ, ਹੁਣ ਦੇਖੋ ਜਿਹੜਾ ਬੱਚਾ। ਖੇਲਦਾ ਨੀ ਹੈਗਾ ਕ੍ਰਿਕਟ ਇੱਕਦਮ ਕ੍ਰਿਕਟ ਖੇਲ ਕੇ ਆਉਂਦਾ ਜਿਵੇਂ ਤੇ ਕਹਿਣਗੇ ਇੱਥੇ ਦਰਦ ਹੋ ਰਹੀ ਏ, ਇੱਥੇ ਦਰਦ ਹੋ ਰਹੀ ਏ, ਇੱਥੇ ਮਲ ਦੋ ਔਥੇ ਮਲਦ ਔਈ ਚੀਜ਼ ਹੋ ਜਾਂਦੀ ਏ, ਅਚਾਨਕ ਇੱਕਦਮ ਨੂੰ ਵੀ ਅਸੀਂ ਐਕਸਸਾਈਜ਼ ਕੋਈ ਕਰ ਲਾਂਗੇ ਨਾ ਤਾਂ ਵੀ ਮਸਲ ਪੇਨ ਹੋ ਲਗ ਜਾਂਦਾ।
ਨਹੀਂ ਪਿੱਛੇ ਤੁਸੀਂ ਮੰਨੋਗੇ, ਮੈਂ ਨਾ ਦੋ ਸਾਲ ਪਹਿਲੇ ਨਾ, ਤੇ ਮੈਂ ਰੋਜ਼ ਐਕਸਰਸਾਈਜ਼ ਘਰ ਕਰ ਲੈਂਦੀ ਸੀ ਛੋਟੀ
ਹਾਂ, ਤੁਸੀਂ ਤਾਂ ਕਰਦੇ ਹੁੰਦੇ ਸੀ ਪਹਿਲੇ ਐਕਸਰਸਾਈਜ਼।
ਮੈਂ ਉਹੀ ਬਸ ਤੁਹਾਨੂੰ ਦੱਸਣੀ ਆ ਨਾ ਜਦੋਂ ਘਰ ਦੇ ਕੰਮ ਵੱਧ ਗਏ, ਸਵੇਰੇ, ਸਵੇਰੇ ਜਲਦੀ ਕਾਕਾ ਵਿਆਹ ਔਸੀ ਮੁੰਡੇ ਦਾ ਆ ਗਿਆ, ਤੇ ਫੇਰ ਔਹ ਜਿੰਮੇਵਾਰੀ ਵਧ ਗ ਯਾ, ਫੇਰ ਕਈ ਕੰਮ ਹੋਰ ਪੈਂਡਿੰਗ ਹੁੰਦੇ ਸੀ ਔਹ ਕਾਰਲਮ ਬਹਿ ਜਾਂਦੀ ਸੀ, ਇਹੀ ਚੱਕਰ ਦੇ ਵਿੱਚ ਨਾ ਮੇਰਾ ਸਾਰਾ, ਸਿਸਟਮ ਹੀ ਖ਼ਰਾਬ ਹੋ ਗਿਆ।
ਹਾਂ, ਹਾਂ ਲੇਡੀਜ਼ ਦੇ ਨਾਲ ਇਹੀ ਪ੍ਰੋਬਲਮ ਹੈਗੀ ਹੈ ਨਾ, ਉਹਨਾਂ ਨੂੰ ਪਹਿਲੇ ਘਰ ਦੀ ਚਿੰਤਾ ਹੁੰਦੀ ਹੈ ਕਿ ਅਸੀਂ ਪਹਿਲੇ ਕੰਮ ਕਰ ਲਈਏ। ਆਪਣਾ ਨੀ ਦੇਖਦੇ ਆਪਣੇ ਬੱਚਿਆਂ ਦਾ, ਹਾਂ ਬੱਚਿਆਂ ਦਾ ਦੇਖ ਹਲੇ ਆ ਪਹਿਲ ਅਸੀਂ ਵੀ ਬੱਚਿਆਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ, ਫੈਮਿਲੀ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਇਸ ਚੱਕਰ 'ਚ ਅਸੀਂ ਆਪਣੀ ਹੈਲਥ ਨਾਲ ਕੰਪਰੋਮਾਈਜ਼ ਕਰ ਲੈਂਦੇ ਹਾਂ।
ਹੋਰ ਕੀ, ਅਸੀਂ ਆਪਣੇ ਆਪ ਨੂੰ ਪਿੱਛੇ ਕਰ ਦਿੰਦੇ ਹਾਂ ਉਹੀ ਪਰਿਵਾਰ ਨੂੰ ਅੱਗੇ ਰੱਖ ਲੈਂਦੇ ਹਾਂ, ਫੇਰ ਹੁਣ ਦਿੱਕਤ ਦੇਖੋ ਦਿੱਕਤ ਤੇ ਆ ਹੀ ਗਈ ਨਾ ਮੈਨੂੰ ਆ ਗਈ ਹੁਣ ਜਿਵੇਂ। ਮੈਂ ਚੰਗੀ ਪਲੀ ਐਕਸਰਸਾਈਜ਼ ਕਰਦੀ ਸੀ।
ਕੋਨ ਕਰੇਗਾ ਹੁਣ ਸਾਡਾ ਥੋੜ੍ਹੀ ਕੋਈ ਕਰੇਗਾ, ਅਸੀਂ ਤੇ ਆਪਣਾ ਖੁਦ ਹੀ ਕਰਨਾ ਹੈਨਾ।
ਬਸ ਵੀ ਸਾਨੂੰ, ਦੂਜਿਆਂ ਨੂੰ ਵੀ ਹੁਣ ਸਾਨੂੰ ਹੀ ਕਰਨਾ ਪੈਂਦਾ ਪਿਆ, ਨਹੀਂ ਤੇ ਬੰਦਾ ਸੋਚਦਾ ਮੁੰਡਾ ਵਿਆਹ ਲਿਆਵੇ। ਚੱਲ ਥੋੜਾ ਟਾਈਮ ਮਿਲ ਜਾਏਗਾ ਵੇਲਾ, ਹੋਰ ਹੀ ਫਸ ਗਈ ਮੈਂ ਤੇ ਮੈਨੂੰ ਤੇ ਬਿਲਕੁਲ ਟਾਈਮ ਹੀ ਨੀ ਮਿਲਦਾ ਹੁਣ। ਹੁਣ ਤੇ ਕਾਕਾ ਹੋ ਗਿਆ, ਬਹੁ ਭਰਾ ਹੋ ਗਿਆ ਤੇ ਹੁਣ ਬਿਲਕੁਲ ਹੀ, ਨਾ ਘਰ 'ਚ ਹੀ ਬੰਦ, ਬੰਦ ਹੋ ਜਾਂਦਾ ਨਾ ਬੰਦਾ।
ਸਹੀ ਕਹਿ ਰਹੇ ਹੋ, ਹਾਂ ਛੋਟਾ ਬੱਚੇ ਨਾਲ ਫੇਰ ਹੋ ਜਾਂਦੀ ਮੁਸ਼ਕਿਲ ਹੋ ਜਾਂਦੀ ਹੈ। ਬੱਚੇ ਦਾ ਵੀ ਧਿਆਨ ਰੱਖਣਾ ਪੈਂਦਾ ਹੈ, ਹੋ ਜਾਂਦਾ ਹੈ ਸਭ ਨਾਲ ਹੀ।
ਟਾਈਮ ਆਪਣੇ ਆਪ ਜਬਰਦਸਤੀ ਕੱਢਣਾ ਪਏਗਾ।
ਕੱਢਣਾ ਪੈ, ਤਾਂ ਹੀ ਹੋਏਆ, ਕਿਉਂਕਿ ਸਾਡਾ ਤੇ ਅਸੀਂ ਤੇ ਕਰਨੇ ਪਏ ਆ ਸਬ ਦੀ ਸੇਵਾ, ਲੇਕਿਨ ਜਦ ਸਾਡੀ ਵਾਰੀ ਆਏਗੀ ਨਾ। ਤੇ ਚਲੋ ਖੁਦਾ ਨਾ ਕਰੇ ਕਿਸੇ ਨਾਲ ਐਵੇਂ ਹੋਏ, ਤੇ ਆਪਣਾ ਸ਼ਰੀਰ ਚੱਲਦਾ ਰਹਿਣਾ ਚਾਹੀਦਾ ਇਸ ਵਾਸਤੇ ਕਹਿੰਦੇ ਹਾਂ, ਕਿ ਆਪਣਾ ਹੀ ਚੱਲਦਾ ਰਹੇ ਸ਼ਰੀਰ ਕਿਸੇ ਤੋਂ ਮਤਲਬ ਕਿ ਜ਼ਰੂਰਤ ਹੀ ਨਾ ਪਏ ਬਈ ਸਾਨੂੰ ਕੋਈ, ਕਰਕੇ ਦੇਵੇ ਅ ਆਪਣਾ ਖੁੱਦ ਹੀ ਕਰ, ਕਰ ਲਏ, ਇਹੀ ਕਹਿੰਦੇ ਹਾਂ ਅਸੀਂ ਤੇ
ਕਰਨਾ, ਅੱਗੇ ਜਾ ਕੇ ਤੇ ਹੁਣ ਤੇ ਥੋੜਾ ਬਹੁਤਾ ਫੇਰ ਕੋਈ ਕਰ ਦਿੰਦਾ ਆ, ਤੇ ਅੱਗੇ ਜਾ ਕੇ ਤੇ ਕਿਸੇ ਕਿਸੇ ਨੇ ਵੀ ਇੱਕ ਦੂਜਾ ਕੁਛ ਨੀ ਕਰਨਾ ਹੈਗਾ, ਸਬ ਆਪਣਾ ਹੀ ਆਪ ਨੂੰ ਦੇਖਣਾ ਪੈਂਦਾ ਹੈਗਾ।
ਹਾਂ, ਹਾਂ ਇਹ ਤੇ ਹੈ ਹੀ।
ਕਿਤਾਬ ਚੱਲਦਾ ਪਿਆ, ਅੱਜ ਦਾ
ਹਾਂ, ਬਸ ਜੀ ਬਸ। ਸਰੀਰ ਅੱਜ- ਕੱਲ੍ਹ ਸਭ ਦੇ ਦਵਾਈਆਂ ਨਾਲ ਹੀ ਚੱਲਦੇ ਪਏ ਨੇ, ਜੇ ਤੁਸੀਂ ਕੋਹ ਨਾ ਕੋਈ ਦਿਖ ਰਿਹਾ ਹੈਲਥੀ ਦੀ ਦਿਖ ਰਿਹਾ, ਸਰੀਰ ਅੱਛਾ ਦਿਖ ਰਿਹਾ, ਪਰ ਤੁਸੀਂ ਇਹ ਨਾ ਸਮਝੋ ਕਿ ਉਹ ਫੇਰ ਫਿਟ ਹੋਏਗਾ, ਉਹਨੂੰ ਪੁੱਛ ਕੇ ਦੇਖੋ ਕਿ ਉਹ ਵੀ ਕੀ ਉਹਨੂੰ ਵੀ ਕਿਹੜੀ- ਕਿਹੜੀ ਪਰੇਸ਼ਾਨੀ ਹੋਏਗੀ, ਜੋ ਅਸੀਂ ਸੋਚ ਵੀ ਨਹੀਂ ਸਕਦੇ।
ਹਾਂ ਇਹ ਤੇ ਹੈ ਆ, ਅਸੀਂ ਜੀ ਕਿਸੇ ਨਾਲ ਗੱਲ ਕਰੀਏ ਆਪਣਾ ਕੁਝ ਦੱਸਾਂਗੇ, ਉਹ ਦੋ ਸੌ, ਚਾਰ ਸਾਨੂੰ ਆਪਣੀਆਂ ਬਿਮਾਰੀਆਂ ਸੁਣਾ ਦਿੰਦਾ ਆਪ
ਸਾਮਣੇ ਵਾਲਾ ਆਪ ਆਪੀਆਂ ਚਾਰ ਦੱਸ ਦੇਗਾ, ਇਸ ਵਾਸਤੇ ਅਸੀਂ ਆਪ ਨ ਕਿਸੇ ਨੂੰ ਕੁਛ ਕਹਿੰਦੇ ਹੈਗੇੇ, ਆਪਣਾ ਦੱਸੋ ਪੈਲੇ ਉਹਦੀ ਸੁਨਨੀ ਪਏਗੀ, ਤਿੰਨ-ਚਾਰ ਸੁਨੀਆਂ ਪੈਣਗੀਆਂ ਫੇਰ ਉਹ ਸਾਡੀੇ ਇੱਕ ਸੁਨੇਗਾ।
ਬਸ ਸਦਾ ਐ। ਪਰ ਹੁਣ ਸਾਡੀ ਏਜ ਦੇ ਹਿਸਾਬ ਨਾਲ ਨਾ ਅਸੀਂ ਜਿਆਦਾ ਉਹ ਵੀ ਐਕਸਰਸਾਈਜ਼ ਦਾ ਵੀ ਨੀ ਕਰ ਸਕਦੇ ਕਿਧਰੇ ਉਹ ਧਰ ਵੀ ਨੀ ਜਿੰਮ ਜੁਆਇਨ ਨਈ ਕਰ ਸਕਦੇ। ਬਸ ਇਹੀ ਏ ਕਿ ਹਲਕਾ ਫੁਲਕਾ ਸੈਰ ਕਰ ਸਕਦੇ ਆ ਥੋੜਾ ਜਿਹਾ ਅਸੀਂ ਘਰ ਹੀ ਆਪਣੀ ਕਰ ਸਕਨੇ ਆ ਹਾਂਜੀ। ਓਹੀ ਮੈਂ ਸੋਚ ਰਹੀ ਆ ਹੁਣ ਜੇ ਸਰੀਰ ਖ਼ਰਾਬ ਹੋ ਗਿਆ ਤੇ ਕਿੰਨੇ ਕਰਨਾ ਮੇਰਾ। ਤੇ ਮੈਂ ਇਹੀ ਕਰਾਂ ਸਵੇਰੇ
ਥੋੜਾ ਜਹਾ ਵੇਟ ਅਗਰ ਵੇਟ ਲੂਜ ਵੀ ਹੋ ਜਾਂਦਾ ਨਾ ਥੋੜਾ ਜਿਹਾ ਵੀ ਤਾਂ ਵੀ ਫਿੱਟ ਹੋ ਜਾਂਦਾ ਬੰਦਾ ਥੋੜਾ ਤਾਂ ਵੀ ਇਹ ਪਰੇਸ਼ਾਨੀਆਂ ਘੱਟ ਹੋ ਜਾਂਦੀ ਆ।
ਹਾਂ ਬਸ ਏ ਹੀ ਐ ਨਾ ਬਸ ਥੋੜ੍ਹੀ ਜਿਹੀ ਆਲਸ ਆ ਆਲਸ ਹੀ ਹੈਗਾ ਬਸ ਏਕ ਵਾਰੀ ਅਗਰ ਅਸੀਂ ਮਨ ਪੱਕਾ ਕਰਕੇ ਸ਼ੁਰੂ ਕਰਦੀ ਏ ਨਾ
ਸ਼ੁਰੂ ਕਰ ਦਾਂਗੇ ਨਾ ਫੇਰ ਅਸੀਂ ਉਦੇ ਬਗੈਰ, ਰੇਹ ਨੀ ਸਕਦੇ। ਫੇਰ ਸੀ ਸਾਨੂੰ ਇਝ ਲੱਗੇਗਾ ਜਿਵੇਂ ਸਾਡੀ ਕੋਈ ਕੁਛ ਚੀਜ਼ ਛੁੱਟ ਗਈ ਏ। ਅਸੀਂ ਬਸ ਸ਼ੁਰੂ ਕਰਨ ਦਾ ਇ ਆਲਜ ਕਰਨੇ ਆ ਜਿਵੇਂ
ਫਿਰ ਤੇ ਉਹ ਆਦਤ ਵਿਚ ਆ ਜਾਂਦਾ ਵੇ ਫੇਰ ਬੰਦਾ ਆਪਣਾ ਕੇਦਾ ਨਈ ਪੇਲਾ ਮੇਰਾ ਇਹ ਕੰਮ ਹੈ ਮੈਂ ਕਰ ਕੇ ਫੇਰ ਕਰਾਂਗਾ ਕੋਈ ਹੋਰ ਕੰਮ ਬਸ ਇਹੀ ਹੋ ਜਾਂਦਾ, ਚਲੋ ਦੇਖਦੇ ਆ। ਕਰਨੇ ਆ ਕੋਸ਼ਿਸ਼, ਸਵੇਰੇ ਉੱਠਣ ਦੀ ਵੀ ਕਰਾਂਗੀ। ਤੇ ਫ ਬਸ ਮਤਲਬ ਤੇਲ ਨਾਲ ਈ ਕਰਾਂ ਮਾਲਿਸ਼ ਦੋ -ਤਿੰਨ ਵਾਰੀ
ਹਾਂਜੀ-ਹਾਂਜੀ ਗ ਬਸ ਅਸ ਅਸ ਮੈਂ ਮੈਨੂੰ ਤੇ ਆਹੀ ਸਹੀ ਲੱਗਦਾ ਮੈਂ ਤਿਆਈ ਕਰਦੀ ਹਾਂ ਮੇਰੇ ਤੇ
ਹਾਂਜੀ।
ਬੱਚੇ ਮਲ ਦਿੰਦੇ ਨੇ ਮੈਨੂੰ ਤਾਂ ਫ਼ਰਕ ਪੈ ਜਾਂਦਾ ਗਰਮ ਤੇ ਨਾਲ
ਆਾ ਨਈ ਮੈਨੂੰ ਵੀ ਕੱਲ ਰਾਤੀ ਕਰਾਇਆ ਨਾ ਥੋੜਾ ਪੈ ਗਿਆ ਫਰਕ ਹੁਣ ਮੈਂ ਕੇਨੀ ਆ ਫੇਰ ਅੱਜ ਵੀ
ਹਾਂ-ਹਾਂ ਇੱਕ ਦੋ ਦਿਨ ਕਰਾਲੋ ਹੋਰ ਤੁਸੀਂ, ਹਾਂਜੀ-ਹਾਂਜੀ।
ਚਲੋ ਪੈਣ ਜੀ ਸਤਿ ਸ੍ਰੀ ਅਕਾਲ ਫੇਰ ਕਰਨੇ ਆ ਗੱਲ, ਠੀਕ। ਜੀ ਸਤਿ ਸ਼੍ਰੀ ਅਕਾਲ।